ਹੈਲੋ
ਹਾਂਜੀ ਸਸਰੀ ਕਾਲ
ਹਾਂਜੀ ਸਸ਼੍ਰੀ ਕਾਲ ਜੀ ਹੋਰ ਕੀ ਹਾਲ-ਚਾਲ ਏ?
ਬਸ ਵਦੀਆ ਤੁਸੀਂ ਸਨਾਓ?
ਹਾਂਜੀ ਅਸੀਂ ਵੀ ਵਦੀਆ ਵਾ ਠੀਕ ਸਬ ਹੋਰ?
ਹੋ-ਹੋਰ ਕੀ ਕਰਦੇ ਪਏ ਸੀ?
ਕੁਛ ਨੀ ਬਸ ਚ ਬਾਜ਼ਾਰ ਚੱਲੀ ਸੀ ਜਰਾ ਬੱਚੇ ਕੈਂਦੇ ਸੀ- ਬੇਟੀ ਕੈ ਰਈ ਸੀ ਕੁਛ। ਲਿਆਨਾ ਸ਼ੋਪਿੰਗ ਕਰਨੀ ਏ, ਗਰਮੀਆਂ ਦੇ ਕੱਪੜੇ ਲਿਆਨੇ ਸੀ। ਟੀ-ਸ਼ਰਟਾਂ ਨਾ ਖਰਾਬ ਹੋ ਜਾਂਦੀਐ। ਧੋ-ਧੋ ਕੇ ਨਾ ਗਰਮੀਆਂ ਚ ਸੁੱਕਨੇ ਪਾਓ, ਨਾ ਰੰਗ ਉੱਡ ਜਾਂਦੇ ਨੇ ਖ਼ਰਾਬ ਹੋ ਜਾਂਦੀ ਆ।
ਨਾਲੇ ਹਾਂਜੀ ਨਾਲੇ ਨਾ ਬੱਚੇ ਹੁਨ ਐ ਤੇ ਹੈਂਨੀ ਘਰ ਕੱਪੜੇ ਪਾਨ ਦੂਜੇ ਕੋਟਨ ਦੇ ਏਈਓ ਟੀ-ਸ਼ਰਟਾਂ ਪਜਾਮੇ ਓਈ ਤੇ ਪਾਏ ਰੈਂਦੇ ਆ, ਫਿਰ ਹੁਨ ਇੱਕੋ ਈ ਗਰਮੀਆਂ ਚੱਲਦੇ ਨੇ।
ਇੱਕ ਈ ਗਰਮੀ ਚੱਲਦੇ ਨੇ ਹਰ ਟੈਮ ਓਈ ਪਾਈ ਰੱਖਨੇ ਆ ਰੋਜ਼ ਓਈ ਧੁੱਪ ਨੇ ਆ ਰੋਜ਼ ਸੁੱਕਨੇ ਪਾਨੇ ਆ ਧੁੱ ਤੇ ਧੁੱਪੇ ਤੇ ਤੁਆਨੂੰ ਪਤਾ ਚੀਜ਼ ਉਂਜ ਈ ਖਰਾਬ ਜਾਅਦਾ ਹੋ ਜਾਂਦੀ ਏ, ਧੁੱਪਾਂ ਵੀ ਤੇ ਬੜੀ ਤੇਜ਼ ਪੈਂਦੀਆਂ ਪਈਐਂ।
ਮੈਂ ਤੇ ਹੁਨ ਨਵੇਂ ਕੱਪੜੇ ਧੁੱਪੇ ਪਾਂਦੀ ਈ ਨੀ। ਛਾਵੇਂ ਪਾਨੀ ਆ, ਟੀ-ਸ਼ਰਟਾਂ ਖਰਾਬ ਰੰਗ ਉਤਰ ਜਾਂਦੇ ਕਾਲੇ ਦਾ, ਨੀਲੇ ਦਾ ਨੀਲੇ ਦਾ ਬੜੀ ਜਲਦੀ ਉਤਰਦਾ ਰੰਗ।
ਬੜੇ ਮੈਂ ਤੇ ਏਨਾਂ ਨੂੰ ਤੁਆਨੂੰ ਦੱਸਾਂ ਮੈਂ ਇੰਨੇ ਮੈਂਗੇ ਪਜਾਮੇ ਏਨਾਂ ਨੂੰ ਲਿਆ ਕੇ ਦਿੱ ਤੇ ਸੱਤ ਛੇ ਸਾਢੇ ਛੇ ਸੌ ਦਾ ਇੱਕ ਪਜਾਮਾ, ਇੱਕ ਧੋ ਚ ਈ ਰੰਗ ਖਰਾਬ ਹੋ ਗਿਆ, ਪਤਾ ਨੀ ਅੱਜ-ਕੱਲ ਕੱਪੜਾ ਕਿਵੇਂ ਦਾ ਆਨ ਲਾਗੇ ਐ। ਹਾਂ ਰੰਗ ਈ ਉੱਡ ਗਏ ਓਨਾਂ ਦੇ ਧੱਬੇ ਪੈ ਗਏ ਜਗਾ-ਜਗਾ ਤੇ। ਓਨੂੰ ਦਿਖਾ ਕੇ ਹਾਂ ਮਤਲਬ ਇੱਕ ਜਗਾ-ਜਗਾ ਤੋਂ ਰੰਗ ਉੱਡ ਗਿਆ ਬਈ। ਏ ਨੀ ਕਿ ਸਾਰਾ ਈ ਰੰਗ ਹੋ ਗਿਆ।
ਅੱਛਾ, ਰੱਖ ਤੇ ਨੀ ਦਿੱਤਾ ਸੀ ਕੱਠੇ ਕਰਕੇ।
ਨਾ-ਨਾ। ਸੁੱਕਨੇ ਪਾਏ ਨੇ ਤੇ ਓ ਧੋ ਜਦੋਂ ਸੁੱਕੇ ਨੇ ਤੇ ਵੇਖੇਆ ਤੇ ਜਗਾ-ਜਗਾ ਤੋਂ ਧੱਬੇ ਪਏ ਨੇ ਰੰਗ ਉੱਡੇ ਹੋਏ ਨੇ ਡੱਬ-ਡੱਬ ਪਏ। ਫੇਰ, ਕੋਈ ਨਾ ਮੈਂ ਕਿਆ ਹੁਨ ਹੁਨ ਓਨੂੰ ਲਾਂਬਾ ਵੀ ਦਿੱਤਾ ਏ ਓ ਫਿਰ ਕਿੱਥੇ ਮੰਨਦੇ ਨੇ ਅੱਜ-ਕੱਲ ਦੇ।
ਅੱਛਾ, ਨਈਂ ਮੈਂ ਤੇ ਹੁਨ ਕਈ ਵਾਰੀ ਨਾ ਕੱਪੜੇਆਂ ਤੇ ਕਲਰ ਕਰ ਲਏ ਮੈਂ ਤੇ ਇੱਕ ਵਾਰੀ ਪਟਕੇਆਂ ਤੇ ਕਲਰ ਕਰ ਲੈਂਨੀ ਆਂ ਕਾਲੇ ਫੇਡ ਹੋ ਜਾਂਦੇ ਐ ਨਾ।
ਅੱਛਾ, ਤੁਆਡੇ ਓਦਰ ਮਿਲ ਜਾਂਦੈ ਕਲਰ।
ਹਾਂਜੀ, ਕਾਲਾ ਕਲਰ ਜੇੜਾ ਮਰਜ਼ੀ ਕਲਰ ਲੈ ਲੋ ਮਿਲ ਜਾਂਦੇ ਨੇ।
ਅੱਛਾ, ਕਿਵੇਂ ਡਾਈ ਕਰਦੇ ਓ ਤੁਸੀਂ ਫਿਰ?
ਮੈਂ ਦੇਖੋ ਗਰਮ ਪਾ, ਗਰਮ ਪਾਨੀ ਕਰਕੇ ਤੇ ਹਲਕਾ ਜਾ ਨਮਕ ਪਾ ਤਾ ਤੇ ਕ ਕੱਪੜਾ ਡਿਬੋ ਤਾਂ ਓਨੂੰ ਡੰਡੀ ਨਾਲ ਲੱਕੜ ਡੰਡੀ ਲੈ ਲੋ ਓਦੇ ਨਾਲ ਮਿਕਸ ਕਰਦੇ ਰਓ।
ਅੱਛਿਆ, ਨਮਕ ਕਿੰਨਾ ਪਾਂਦੇ ਓ?
ਥੋੜੀ ਜਈ ਪਾਨੀ ਆ ਮੈਂ ਨਮਕ ਮੈਂ ਤੇ ਦੇਖੋ ਕਾਲੇ ਰੰਗ ਦਾ ਕੀਤਾ ਸੀ ਘਰ ਮੇਰੇ ਪਟਕੇ ਨਾ ਨਵੇਂ ਪਟਕੇ ਸੀ ਰੰਗ ਫੇਡ ਹੋ ਗਿਆ ਮੈਂ ਤੇ ਕਲਰ ਕਰ ਲਿਆ, ਸਹੀ ਹੋ ਗਏ। ਹੋਰ ਨਵੇਂ ਮੈਂ ਉਂਝ ਬਣਾ ਕੇ ਰੱਖ ਲਏ ਸੀ, ਕਿੰਨਾ ਹੋਏ ਬ ਤੇ ਉਹ ਅਲਮਾਰੀ 'ਚ ਰੱਖ ਤੇ ਮੈਂ ਕਿਹਾ ਨਵੇਂ ਬੱਚੇ ਨਾ ਬਾਹਰ ਜਾਂਦੇ ਨਾ ਫਿਰ ਪਟਕੇ ਲੱਭਦੇ ਨੀ।
ਹਾਂ ਪਟਕਿਆਂ ਦਾ ਬੜਾ ਚੱਕਰ, ਸਾਡੇ ਘਰ ਤੇ ਆ ਪਟਕ ਆ ਦਾ ਬੜਾ ਈ ਚੱਕਰ ਹੈਗਾ ਏ ਰੰਗ ਖ਼ਰਾਬ ਹੋ ਜਾਂਦੇ ਨੇ। ਰੋਜ਼ ਤੀਜੇ ਹਫ਼ਤੇ ਬਾਅਦ ਕਹਿਣਗੇ ਪਟਕਾ ਖਰਾਬ ਏ ਮੇਰੇ ਪਟਕੇ ਨੀ ਖਰੇ ਹੈਗੇ ਮੈਨ ਪਟਕੇ ਕੇ ਨਵੇਂ ਲਿਆ ਕੇ ਦੇ। ਜਗ੍ਹਾ-ਜਗ੍ਹਾ ਪਟਕੇ ਪਏ ਨੇ ਪਟਕੇ ਇੰਨੇ ਨੇ ਪਰ ਰੰਗ ਖ਼ਰਾਬ ਹੋਏ ਦੇ ਨੇ ਸਭ ਦੇ।
ਸਾਡੇ ਇਹਉ ਪੂਰਾ ਮੇਰਾ ਲਿਫ਼ਾਫਾ ਭਰਿਆ ਪਿਆ ਪਟਕੇ ਰੰਗ ਖ਼ਰਾਬ। ਮੈਂ ਫਿਰ ਕੀ ਕੀਤਾ ਇੱਕ ਦਿਨ ਬੈਠ ਕੇ ਨਾ ਮੈਂ ਅਤੇ ਸਾਰੇ ਈ ਪਟਕੇ ਨਾ ਮੈਂ ਵਿਚੇ ਈ ਪਾਤੇ ਉਹ ਕਲਰ ਸਹੀ ਹੋ ਗਏ।
ਅੱਛਾ
ਮੈਂ ਕਿਹਾ ਘਰ ਪਾਲਣਗੇ ਤੇ ਨਵੇਂ ਪਟਕੇ ਮੈਂ ਸਾਂਭ ਕੇ ਰੱਖ ਤੇ, ਉਹ ਬੱਚਿਆਂ ਨੇ ਨਵੇਂ ਪਟਕੇ ਈ ਨੀ ਮੰਗੇ।
ਅੱਛਾ। ਪਟਕੇ ਸਹੀ ਏ ਫਿਰ ਮੇਰੇ ਕੋਲ ਤੇ ਆਹ ਬੜੇ ਪਟਕੇ ਪਏ ਨਾਲੇ ਰੰਗ ਖਰਾਬ ਹੋ ਜਾਂਦੇ ਨੇ ਮੈਨੂੰ ਵੀ ਤਾਂ ਮੈਂ ਵੀ ਰੰਗ, ਰੰਗ ਪਤਾ ਨੀ ਸਾਨੂੰ ਉੱਥੋਂ ਮਿਲੇ ਨਾ ਮਿਲੇ ਸਾਨੂੰ ਰੰਗ ਪਤਾ ਕਰਾਂਗੀ ਬਜ਼ਾਰੋਂ ਮਿਲ ਗਿਆ ਤੇ। ਮੈਂ ਵੀ ਡਾਈ ਕਰ ਲੈਂਨੀ ਆ ਫਿਰ, ਬਾਜ਼ਾਰ ਤੇ ਬੜੇ ਪੈਸੇ ਲੈਂਦੇ ਨੇ ਡਾਈ ਦੇ।
ਪੈਸੇ ਬਹੁਤ ਜ਼ਿਆਦਾ ਪੈਸੇ ਹੈਗੇ ਨੇ
ਕੱਪੜਾ ਦੇ ਲੈਂਦੇ ਨੇ ਇੱਕ ਸੌ ਤੋਂ ਵੀ ਜ਼ਿਆਦਾ ਹੀ ਲੈਂਦੇ ਹੋਣੇ ਹੁਣ ਤੇ।
ਹੁਣ ਜ਼ਿਆਦਾ ਲੈਣ ਲੱਗ ਗਏ ਨੇ ਸਿਲੰਡਰ ਮਹਿੰਗੇ ਹੋ ਗਏ ਨਾ।
ਹਾਂ, ਉਹੀ ਨਾ ਮੈਂ ਕਹਿ ਰਹੀ ਪਹਿਲੇ ਸੌ ਰੁਪਏ, ਲੈਂਦੇ ਸੀ ਕੱਪੜੇ ਦੇ ਹੁਣ ਤੇ ਜ਼ਿਆਦਾ ਹੀ ਲੈਂਦੇ ਹੋਣਗੇ ਫੇਰ ਬੰਦਾ ਕਹਿੰਦਾ ਇੰਨੇ ਦਾ ਨਵਾਂ ਈ ਲੈ ਆਓ ਬੰਦਾ
ਹਾਂਜੀ, ਮੈਂ ਪਿੱਛੇ ਚੁੰਨੀ ਵ ਡਾਈ ਕਰਾਣ ਗਈ, ਕਹਿੰਦੇ ਨ ਨੱਬੇ ਰੁਪਏ ਤੇ ਦੇ ਦੋ, ਮੈਂ ਕਿਹਾ ਇਹ ਤੇ ਸਿੰਪਲ ਕਲਰ ਏ ਮੈਂ ਤੇ ਦੋ ਕਲਰ ਨੀ ਕਰਾਏ ਤਿੰਨ ਕਲਰ ਨੀ ਕਰਾਏ ਸਿੰਪਲ ਇੱਕ ਕਲਰ ਏ। ਮੈਂ ਕਿਹਾ ਚਾਲੀ ਰੁਪਏ ਦੇ ਤੁਸੀਂ ਪੰਜਾਹ, ਫ਼ਿਰ ਮੈਂ ਇਹਨੂੰ ਸੱਤਰ ਰੁਪਏ ਦਿੱਤੇ ਨੱਬ ਸੌ ਰੁਪਏ ਮੰਗਦਾ ਪਿਆ ਸੀ ਪਹਿਲੇ ਨੱਬੇ ਰੁਪਏ ਮੰਗਦਾ ਪਿਆ ਸੀ ਕਹਿੰਦਾ ਸਿਲੰਡਰ ਮਹਿੰਗੇ ਹੋ ਗਏ ਨੇ ਰੰਗ ਮੈਂ ਕਿਹਾ ਰੰਗ ਤੇ ਮਹਿੰਗਾ ਹੋ ਨੀ ਸਕਦਾ।
ਹਾਂ, ਰੰਗ ਕਿੰਨਾ ਕੁ ਪੈਣਾ, ਰੰਗ ਤੇ ਇੱਕ ਚੁਟਕੀ ਰੰਗ ਪੈਣਾ ਨੀ ਹੁੰਦਾ ਹੈਗਾ ਇਹਨਾਂ ਦੇ ਠੱਗਣ ਦੇ ਕੰਮ ਹੈ ਸਾਰੇ ਗੱਲਾਂ ਏ।
ਨਾਲੇ ਭੈਣ ਜੀ ਉਹ ਸਿਲੰਡਰ ਵੀ ਤੇ ਫਿਰ ਖ਼ਤਮ ਹੋ ਜਾਂਦੇ ਆ ਸਿਲੰਡਰ ਵੀ ਤੇ ਛੋਟੇ
ਸਿਲੰਡਰ ਦੀ ਤਾਂ ਚਲੋ ਮੰਨਿਆ ਸਿਲੰਡਰ ਦਾ ਤੇ ਚਲੋ ਮੰਨਿਆ, ਚਲੋ ਦਸ ਰੁਪਏ ਵਧਾ ਦੋ ਤੁਸੀਂ ਇੱਕਦਮ ਥੋੜ੍ਹੀ ਇੰਨੇ ਵਧਾ ਦੇਗਾ ਬੰਦਾ।
ਨਹੀਂ ਬਹੁਤ ਜ਼ਿਆਦਾ ਸਾਡੇ ਇਸ ਮਤਲਬ ਨਾ ਨੇੜੇ-ਤੇੜੇ ਦੁਕਾਨ ਜ਼ਿਆਦਾ ਨਹੀਂ ਹੈਗੇ ਇੱਕੋ ਹੀ ਦੁਕਾਨ ਏ, ਉਹ ਫਿਰ ਤਾਂ ਚੌੜੇ ਹੋ ਜਾਂਦੇ ਨੇ ਇੱਕ ਦੁਕਾਨ ਹੋਏ ਨਾ ਉਹ ਬਹੁਤ ਮਹਿੰਗਾ ਕਰਦੇ ਨੇ ਫਿਰ।
ਸਹੀ ਕਹਿ ਰਹੇ ਹੋ ਹਾਂ। ਜ਼ਿਆਦਾ ਹੋਣ ਨਾ ਫਿਰ ਕੰਪੀਟੀਸ਼ਨ ਹੁੰਦਾ ਫਿਰ ਸਸਤਾ ਵੀ ਹੋ ਜਾਂਦਾ ਕੰਮ। ਹੁਣ ਇੱਕ ਹੀ ਹੋਏਗੀ ਜਗ੍ਹਾ ਤੇ ਫਿਰ ਉਹ ਤੇ ਫਰ ਮਨਮਾਨੇ, ਚਾਰਜਜ ਈ ਲਏਗਾ ਨਾ। ਜਿੰਨੀ ਉਹਦੀ ਮਰਜ਼ੀ ਏ ਜਿਨੇ ਮੂੰਹ 'ਚ, ਹਾਂ।
ਇੱਥੇ
ਉਹੀ ਨਾ ਫਿਰ ਤਾਂ ਹੀ, ਤਾਂ ਹੀ ਆਪਣੀ ਮਰਜ਼ੀ ਨਾਲ ਤੇ ਪੈਸੇ ਮੰਗ ਲੈਂਦੇ ਆ ਨਾ ਫਿਰ।
ਹੁਣ ਅਸੀਂ ਗਏ ਸੀ, ਮੈਂ ਗਈ ਸੀ ਪਤਾ ਨਹੀਂ ਆਪਣੇ ਪੇਕੇ ਗਈ ਉਹ ਸਾਈਡ ਤੇ ਸੂਟ ਹੈਗਾ ਸੀ ਕਲਰ ਚਾਰ ਮੀਟਰ।
ਅੱਛਾ।
ਸਹੀ ਰੇਟ ਓਨੇ ਕਰਤਾ ਕਲਰ ਏਨਾ ਵਧੀਆ ਕਰਤਾ ਮੇਰਾ ਨਾ ਪੈਸੇ ਜਾਦਾ ਨਾ ਕੁਛ
ਸੂਟ ਦੇ ਕਿੰਨੇ ਪੈਸਾ ਦਿੱਤੇ ਓਨੇ?
ਓਈ ਓ ਡੇਢ ਸੌ ਰਪੇ ਲਿੱਤਾ ਹੋਨੈ ਇੰਨੇ ਈ ਇਸ ਤੋਂ ਜਾਦਾ ਹਾਂਜੀ।
ਚਾਰ ਸੌ ਚਾਰ ਮੀਟਰ ਸੂਟ ਦੇ
ਹਾਂਜੀ ਏਨੇ ਈ ਲਿਤੇ। ਦੋ ਸੌ ਮੰਗਦਾ ਸੀ ਮੈਂ ਕੇਆ ਡੇਢ ਸੌ ਲੈ ਲੈਣ, ਓਨੇ ਡੇਢ ਸੌ ਲੈ ਲਏ।
ਬੜੀ ਸਸਤੀ ਕਰ ਦਿੱਤੀ ਓਨੇ ਡਾਈ ਫੇਰ ਤੇ ਚਾਰ ਮੀਟਰ ਦੀ। ਏਥੇ ਮੀਟਰ ਦੇ ਸੌ ਰਪੇ ਲੈ ਲੈਂਦੇ ਨੇ।
ਆਸ ਪਾਸ ਦੁਕਾਨਾਂ ਵੀ ਨਾ ਇੱਕ ਦੋ ਪਤਾ ਏ ਮੇਰੇ ਕੋਲ ਨੀ ਕਰਾਏਂਗੇ ਤੇ ਓਦੇ ਕੋਲ ਕਰਾ ਲੈਨਗੇ।
ਹਾਂ ਐ ਹੋ ਜਾਂਦਾ ਨਾ ਫੇਰ।
ਹਾਂਜੀ ਮੈਂ ਤੇ ਫੇਰ ਏਥੇ ਬੜਾ ਈ ਘੱਟ ਕਰਾਂਨੀ ਆ। ਮੈਂ ਤੇ ਜਾਂਨੀ ਆਂ ਸੂਟ ਵਗੈਰਾ ਚੁੰਨੀਆਂ ਵਗੈਰਾ ਕੱਠੀਆਂ ਹੋਣਗੀਆਂ ਤੇ ਓਦੇ ਤੋ ਕਰਾ ਲਓ। ਵੈਸੇ ਤੇ ਅੱਜ ਕੱਲ ਸੂਟਾਂ ਨਾਲ ਭੈਣ ਜੀ ਮਿਲਦੀਆਂ ਚੁੰਨੀਆਂ ਤੇ।
ਅੱਜ ਕੱਲ ਤੇ ਚੁੰਨੀਆਂ ਡਾਈ ਕਰਾਣੀ ਈ ਨੀ ਪੈਂਦੀਆਂ ਅਜ ਸੂਟਾਂ ਨਾਲ ਚੁੰਨੀ ਏ। ਚੁੰਨੀਆਂ ਤੇ ਨਾਲ ਈ ਨੇ ਚਾਏ ਤੁਸੀ ਸਸਤ ਤਾ ਸੂਟ ਲਵੋ ਚਾਏ ਮੈਂਗਾ ਲਵੋ ਚੁੰਨੀ ਨਾਲ ਈ ਮਿ
ਹਾਂਜੀ, ਜੇ ਬਾਏ ਚਾਂਸ ਕੁੜਤੇ ਤੀ ਅਸੀ ਖਰੀਦ ਲਈਏ ਕੱਲੀ ਓ ਤੇ ਫੇਰ ਕਰਾਨੀ ਪੈਂਦੀ ਏ
ਓ ਕਰਾਣੀ ਪੈਂਦੀ ਏ। ਓ ਫੇਰ ਮੈਂ ਤੇ ਕਈ ਵਾਰੀ ਨਾ ਘਰ ਪੁਰਾਨੀ ਚੁੰਨੀਆਂ ਪਈਆਂ ਹੁੰਦੀਆਂ ਨਾ ਬੋਤ ਚੁੰਨੀਆਂ ਕੱਠੀਆਂ ਹੋ ਗਈਆਂ ਸਾਡੇ ਕੋਲ, ਤੇ ਓ ਫੇਰ ਚੁੰਨੀ ਕੋਈ ਵੇਖਨੀ ਆਂ ਕੋਈ ਨਿਕਲ ਆਏ ਮਿਲਦੀ ਜੁਲਦੀ
ਜਾਂਦੀ ਆ ਓ ਵੀ ਮਤਲਬ ਕੱਪੜਾ ਦੇਖਣਾ, ਜੋ ਹਲਕਾ ਕੱਪੜਾ ਹੁੰਦਾ ਨਾ ਕਲਰ ਲਾਈਟ ਹਾਂਜੀ- ਹਾਂਜੀ।
ਲਾਈਟ ਕਲਰ ਦੀ ਚੁੰਨੀ ਏ ਨਾ ਓਦੇ ਤੇ ਡਾਰਕ ਕਲਰ ਹੋ ਜਾਂਦਾ ਐ। ਮੈਂ ਤੇ ਫੇਰ ਵੇਖਨੀ ਆਂ ਕੋਈ ਮਿਲ ਜਾਏ।
ਮੈਂ ਖੁਦ ਕਰਾਈ ਦੀ ਏ, ਓ ਹਲਕਾ ਜਾ ਲਾਈਟ ਪਿੰਕ ਹੈਗੀ ਸੀ, ਮੈਂ ਬਲੈਕ ਕਲਰ ਕਰਾ ਲੇਆ।
ਹਾਂ ਬਲੈਕ ਤੇ ਹੋ ਜਾਂਦਾ ਸਭ ਦੇ ਉੱਤੇ ਹੋ ਜਾਂਦੈ, ਬਲੈਕ ਤੇ ਤੁਸੀ ਕਿਸੀ ਤੇ ਵੀ ਕਰਾ ਲਓ
ਹਾਂਜੀ ਅ ਹਾਂਜੀ- ਹਾਂਜੀ।
ਤੇ ਕੋਈ ਹੋਰ ਵੈਸੇ ਕਲਰ ਕਰਾਨਾ ਹੋਏ ਨਾ ਡਾਰਕ ਤੇ ਲਾਈਟ ਕਲਰ ਦੀ ਚੁੰਨੀ ਹੋਏ ਨਾ ਤੇ ਹੋ ਜਾਂਦੀ ਐ ਡਾਰਕ
ਹਾਂਜੀ ਮੈਂ ਆਪ ਕਰਾਈ ਲੈ ਆ, ਹਾਂਜੀ।
ਚੁੰਨੀਆਂ ਦੇ ਡਾਈ ਵੀ ਬੜੀ ਮੈਂਗੀ ਏ ਬੋਤ ਮੈਂਗੀ ਹਰ ਚੀਜ਼ ਈ ਮੈਂਗੀ ਹੋਈ ਦੀ ਏ
ਮੈਂਗਾਈ ਬੜੀ ਹੋ ਗਈ ਏ। ਹਰ ਚੀਜ਼ ਚ ਮੈਂਗਾਈ ਹਰ ਚੀਜ਼ ਚ ਹੋ ਗਈ ਏ।
ਹਾਂ ਪੈਲੇ ਤੇ ਟਾਈ ਐਂਡ ਡਾਈ ਸਿਖਾਂਦੇ ਵੀ ਹੁੰਦੇ ਸੀ। ਐ ਵੀ ਕਲਾਸਿਜ਼ ਹੁੰਦੀਆਂ ਸੀ। ਪੰਜਾਬ ਵਿੱਚ ਤੇ ਹਜੇ ਵੀ ਹੈ ਵੇ ਮੇਰੇ ਖੇਆਲ ਐ ਵਾਲੇ ਐ ਕੋਰਸ। ਹਾਂ ਟਾਈ ਐਂਡ ਡਾਈ ਦਾ ਵੀ ਕੋਰਸ ਹੁੰਦਾ ਜੇ।
ਅੱਛਾ।
ਹਾਂ, ਪੰਜਾਬ ਸਾਈਡ ਚ ਹੈਗੇ ਨੇ ਐਵੇਂ ਦੇ ਕੋਰਸ। ਪੂਰਾ ਕੋਰਸ ਹੁੰਦਾ ਐ ਟਾਈ ਐਂ ਡਾਈ ਦਾ ਵੀ। ਹੂੰ। ਡਿਜ਼ਾਇਨ ਵਾਲੇ, ਹਾਂ ਡਿਜ਼ਾਇਨ ਵਾਲੇ ਜੇੜੇ ਹੁੰਦੇ ਨੀ ਡਾਈਆਂ। ਸਾੜੀਆਂ, ਚੁੰਨੀਆਂ ਡਿਜ਼ਾਇਨਾਂ ਵਾਲੀਆਂ ਜੈਪੁਰੀ, ਜੈਪੁਰੀ ਸਾਰਾ ਡਾਈ ਦਾ ਈ ਕੰਮ ਹੁੰਦਾ ਐ ਜੈਪੁਰੀ ਸੂਟਾਂ ਚ।
ਹਾਂਜੀ
ਹਾਂ ਉਹ ਸਾਰਾ ਸਿਖਾਉਂਦੇ ਨੇ ਕਿਵੇਂ ਬਣਨਾ ਹੈ? ਕਿਵੇਂ - ਕਿਵੇਂ ਪੂਰਾ ਕੋਰਸ ਹੁੰਦਾ ਜ- ਟਾਈ ਐਂਡ ਡਾਈ ਦਾ-
ਹਾਂਜੀ -ਹਾਂਜੀ
ਹਮ
ਫਿਰ ਟੀ- ਸ਼ਰਟਾਂ ਫਿਰ ਤੁਸੀਂ ਫਿਰ ਕਿਹੜੀ ਦੁਕਾਨ ਤੋਂ ਲੈਂਦੇ ਔ।
ਸਾਡੇ ਨਾ ਇੱਧਰ ਹੈ ਵੇ ਏਥੇ ਮਾਰਕੀਟ ਚ ਜਾਣ- ਪਛਾਣ ਦਾ ਹੈਗਾ ਐ, ਸਰਦਾਰ ਈ ਹੈਗਾ ਐ।
ਤੇ ਉਹਦੇ ਬੜੇ ਅੱਛੇ ਮਤਲਬ ਨਿਕਲਦਾ ਕੱਪੜਾ ਰੀਜ਼ਨੇਬਲ ਵੀ ਰੇਟ ਲਾ ਦਿੰਦਾ ਸਾਨੂੰ, ਉਹਦੇ ਕੋਲ ਲਿਆਨੇ ਆ ਅਸੀ ਵੈਸੇ ਤਾਂ ਹੁਣ ਬੱਚੇ ਔਨਲਾਈਨ ਵੀ ਮੰਗਵਾ ਲੈਂਦੇ ਨੇ, ਵਧੀਆ ਕੋਈ ਲੈਣੀ ਹੋਏ ਨਾ ਫ਼ਿਰ ਔਨਲਾਈਨ ਮੰਗਵਾ ਲੈਂਦੇ ਆ, ਡੇਲੀ ਵੇਅਰ ਵਾਲੀਆ ਤੇ ਮੈਂ ਲੈ ਦੇਣੀ ਆ ਇਥੇ ਤੇ ਸਾਡੇ ਮੋਲ ਹੈਗਾ ਇੱਕ
ਮੋਲ ਤੇ ਸਭ ਜਗ੍ਹਾ ਈ ਹੁੰਦੇ ਨੇ ਵੀ ਮਾਰਡ ਵਿਸ਼ਾਲ ਵਗੈਰਾ ਇਹ ਤੇ ਸਭ ਜਗ੍ਹਾ ਈ ਹੁੰਦੇ ਨੇ। ਉੱਥੋਂ ਈ ਵੇਖ ਲਈ ਦੀਆਂ ਨੇ ਮਿਲ ਜਾਂਦੀਆਂ ਕਈ ਵਾਰੀ ਅੱਛੀ ਮਿਲ ਜਾਂਦੀਆਂ, ਸੇਲ 'ਚ ਮਿਲ ਜਾਂਦੀਆਂ।
ਸਾਡੇ ਬੱਚਿਆਂ ਨੂੰ ਹੁਣ ਪਸੰਦ ਈ ਨਹੀਂ ਆਂਦੇ, ਇੱਥੋਂ ਲੈਣ ਜਾਓ ਦਸ ਦੁਕਾਨਾਂ ਘੁੰਮੋ ਨਈ ਇਹ ਨੀ ਲੈਣੀ, ਇਹ ਨੀ ਲੈਣੀ, ਇਹ ਕਲਰ ਨੀ ਮੈਂ ਤੇ ਹੁਣ ਮੈਂ ਤਾਂ ਔਨਲਾਈਨ ਈ ਮੰਗਵਾ ਲੈਂਦੀ ਹੈਗੀ।
ਹਾਂ। ਉਹ ਸਹੀ ਐ, ਬੱਚੇ ਤੰਗ ਬਹੁਤ ਕਰਦੇ ਨੇ ਅੱਜ-ਕੱਲ੍ਹ ਬੱਚਿਆਂ ਨੂੰ ਪਸੰਦ ਨੀ ਆਂਦੀ ਚੀਜ਼, ਮੈਂ ਤੇ ਆਪ ਥੱਕ ਜਾਂਦੀ ਆ, ਫਿਰ ਮੈਂ ਕਹਿੰਨੀ ਹਾਂ। ਫਿਰ ਮੈਂ ਕਹਿੰਨੀ ਆਪੇ ਲੈ ਆ, ਆਪੇ ਜਾਂਦੀ ਆ ਫਿਰ
ਜਿਹੜੀ ਔਨਲਾਈਨ ਹੁੰਦੀ ਐ ਜਿਹੜੀ ਅੱਛੀ ਕੰਪਨੀਆਂ ਦੀ ਹੁੰਦੀ ਬੋਂਕਸ ਵਗੈਰਾ ਉਹ ਫਿਰ ਆਸ-ਪਾਸ ਨਹੀਂ ਮਿਲ ਪਾਂਦੀਆਂ ਉਹ
ਨਹੀਂ ਉਵੇ ਦਾ ਤਾਂ ਡਿਜ਼ਾਇਨ ਤੁਹਾਨੂੰ ਮਿਲੇਗਾ ਈ ਨਹੀਂ ਕਿਧਰੇ ਫਿਰ ਕੰਪਨੀ ਦਾ ਤੇ ਡਿਜ਼ਾਇਨ ਈ ਅਲੱਗ ਹੁੰਦਾ ਐ ਨਾ
ਹਾਂ ਇਹ ਪਾਂਦੇ ਨੇ ਦੇਖ-ਦੇਖ ਕੇ ਵੀ ਇਹ ਤੇ ਹੋਣੀ ਨੀ ਨਾ ਇਹ ਵਾਲੀ ਕੰਪਨੀ ਪਤਾ ਨੀ ਅੱਜ -ਕੱਲ੍ਹ ਬ ਬੱਚੇ ਦਾ ਦਿਮਾਗ ਇੰਨਾ ਤੇਜ਼ ਏ, ਆਪਣੇ ਆਪ ਈ ਕੱਢ ਲੈਂਦੇ, ਸਾਨੂੰ ਤੇ ਇੰਨਾ ਪਤਾ ਈ ਨਈ ਉਦਾਂ
ਨਾ ਸਾਨੂੰ ਕੀ ਪਤਾ ਅਸੀਂ ਤੇ ਹਜੇ ਤੱਕ ਨਹੀ ਕਦੀ ਕੁਛ ਮੰਗਵਾਆ ਮੈਂ ਤੇ ਤੇ ਵਿਸ਼ਵਾਸ ਈ ਨਈ ਹੈਗਾ, ਔਨਲਾਈਨ ਕੱਪੜਾ ਸਹੀ ਆ ਜਾਏਗਾ, ਮੈਂ ਤੇ ਲੈਂਦੀ ਦੀ ਨੀ ਹੈਗੀ ਓਨਲਾਈਨ ਕੱਪੜਾ, ਪਤਾ ਨੀ ਮੈਨੂੰ ਵਿਸ਼ਵਾਸ ਈ ਨਹੀਂ ਹੈਗਾ ਪਤਾ ਨੀ ਕਿਉਂ।
ਮੈਂ ਪਰਸ ਮੰਗਵਾਇਆ ਸੀ, ਇੱਕ ਪਰਸ ਮੰਗਵਾਇਆ ਸੀ ਔਨਲਾਈਨ।
ਹਮ।
ਤੇਬ। ਪਰਸ ਮੈਂ ਮੰਗਵਾ ਤੇ ਲਿੱਤਾ, ਬੜਾ ਸੋਹਣਾ ਲੱਗੇ ਦੇਖ ਕੇ ਮੈਂ ਕਿਹਾ ਤੇ ਬੜਾ ਪਿਆਰਾ ਐ। ਜਦੋਂ ਆਇਆ ਨਾ ਮੇਰਾ ਮੂੰਹ ਈ ਉਤਰ ਗਿਆ, ਮੈਂ ਕਿਹਾ ਐਲੈ ਪੈਸੇ ਖ਼ਰਾਬ ਗਏ ਮੈਨੂੰ ਪਸੰਦ ਈ ਨਹੀਂ ਆਇਆ।
ਅੱਛਾ, ਹਾਂ ਉਹਹੀ ਨਾ ਚੀਜ਼ ਦਿਖਾਉਂਦੇ ਕੁਛ ਨੇ ਭੇਜਦੇ ਕੁਛ ਨੇ ਔਨਲਾਈਨ।
ਭੇਜਿਆ ਤੇ ਉਹੀ ਉਹਨੇ ਭੇਜਿਆ ਤੇ ਚੀਜ਼ ਉਹੀ ਸੀ ਪਰ ਦੇਖਣ ਚੇ ਬੜਾ ਅੱਛਾ ਲੱਗਦਾ ਪਿਆ ਸੀ, ਜਦੋਂ ਘਰ ਆਇਆ ਨਾ ਬਿਲਕੁਲ ਸਾਹਮਣੇ ਦੇਖਿਆ ਮੰਨਨੀ ਪਸੰਦ ਆਇਆ ਮੈਂ ਕਿਹਾ ਕਿ ਔਨਲਾਈਨ ਤੋਂ ਵਿਸ਼ਵਾਸ ਉੱਠ ਗਿਆ।
ਉਹ ਸ਼ੂਟਿੰਗਾਂ ਉਹਨਾਂ ਨੇ, ਉਹਨਾਂ ਨੇ ਕੈਮਰੇ-ਵੈਮਰੇ ਇਉਂ ਫਿੱਟ ਕੀਤੇ ਹੁੰਦੇ ਨੇ ਉਹ ਅੱਛੀ ਲੱਗਦੀ ਏ ਉਹਦੇ ਚ ਫੋਟੋ 'ਚ ਤੇ ਚੇਜ, ਹੋਏਗੀ ਸੇਮ ਈ। ਪਰ ਜਦੋਂ ਉਹਦੀ ਰੀਅਲ ਲੁੱਕ ਜਦੋਂ ਵੇਖੋ ਨਾ ਉਵੇਂ ਦੀ ਨੀ ਲੱਗੇਗੀ। ਫਰਕ ਪੈ ਜਾਣਾ ਹੁੰਦਾ ਹੈ। ਓਨਾਂ ਦੀ ਸ਼ੂਟ ਈ ਐਵੇਂ ਤਾਂ ਹੁੰਦਾ ਓਨਾਂ ਸ ਦਾ ਕੈਮਰੇ ਵੈਮਰੇ ਅੱਛੀ ਕੁਆਲਿਟੀ ਦੇ, ਲਗਾ ਕੇ ਲਾਈਟਾਂ-ਵਾਈਟਾਂ ਓ ਚੀਜ਼ ਆਪੇ ਹੀ ਸੋਣੀ ਲੱਗਣੀ ਏ, ਜੇ ਰੀਅਲ ਚ ਦੇਖੋ ਤੇ ਉਵੇ ਦੀ ਹੁੰਦੀ ਨੀ। ਫਿਰ ਮਨ ਖ਼ਰਾਬ ਹੁੰਦਾ ਐ ਪੈਸੇ ਖ਼ਰਚ ਕੇ, ਹਾਂ।
ਚਲੋ, ਹੋਰ ਬੱਚੇ ਸਭ ਠੀਕ-ਠਾਕ?
ਹਾਂਜੀ ਸਭ ਵਦੀਆ, ਹੋਰ, ਠੀਕ ਏ ਜੀ, ਠੀਕ ਏ ਜੀ ਸਸੀ ਕਾਲ।